ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ ਵੀਰ ਜੀ ਬਸ ਵਧੀਆ ਜੀ ਤੁਹਾਡੀ ਆਵਾਜ਼ ਨੀ ਆ ਰਹੀ ਜੀ
ਹੈਂ ਕੀ ਕਹਿ ਰਿਹੇ ਹੋ ਵੀਰੇ
ਵਾਜ਼ ਨੀ ਆ ਰੀ ਜੀ ਤਾਡੀ ਕਲੀਅਰ
ਹੈਲੋ ਹੂੰ ਆਰੀ ਏ?
ਹਾਂਜੀ ਹੁਣ ਆਰੀ ਐ ਜੀ।
ਹੋਰ ਕੀ ਕਰ ਰੇ ਓ ਤੁਸੀਂ ਅੱਜ ਕੱਲ?
ਬਸ ਕੁਛ ਨੀ ਸੀ ਵਹਲੇ ਹੈਗੇਤਲ ਫਿਊਚਰ ਦੇ ਬਾਰੇ ਸੋਚਦੇ
ਸਈ ਕੀ ਸੋਚ ਰਿਆ ਫਿਊਚਰ ਬਾਰੇ? ਮਤਲਬ ਕੀ ਕਰਨਾ ਤੁਸੀਂ ਅੱਗੇ ਹੁਣ ਕੀ ਸੋਚ ਰੇ ਓ ਮਤਲਬ ਕੀ ਕੀਤਾ ਹਜੇ ਤੁਸੀਂ?
ਬਸ ਹਲੇ ਮੇਰੀ ਜੀ ਬਾਰਵੀਂ ਕੰਪਲੀਟ ਹੋਈ ਐ ਫਿਊਚਰ ਦੇ ਬਾਰੇ ਸੋਚ ਰ ਟੈਨਸ਼ਨ ਜੀ ਹੋਈ ਪਈ ਸੀ।
ਅੱਛਾ ਟੈਂਸ਼ਨ ਨੀ ਲੈਣੀ ਦੇਖੋ ਫਿਊਚਰ ਦੇ ਬਾਰੇ ਬਸ ਤੁਸੀਂ ਆਪਣੇ ਅੱਗੇ ਫਿਊਚਰ ਤੇ ਐ ਕਰਨਾ ਕਿ ਤੁਸੀਂ ਜਿੰਨਾ ਹੋ ਸਕੇ ਪੜ੍ਹਾਈ ਤੇ ਧਿਆਨ ਦੇਣਾ।
ਆਵਾਜ਼ ਨਹੀਂੀ ਆ ਰਹੀਦੀ ਤੁਹਾਡੀ
ਹੈਲੋ
ਹੈਲੋ ਹਾਂਜੀ ਹਾਂਜੀ ਹੁਣ ਆਈ ਜੀ
ਮਿੰਟ ਜੀ ਵਾਜ ਤੇਜ ਕਰਨ ਦੋ ਮੈਨੂੰ
ਅੱਛਾ ਜੀ ਅੱਛਾ ਕੋਈ ਨੀ
ਹੈਲੋ
ਹੈਲੋ ਹਾਂਜੀ ਹਾਂਜੀ ਆਈ ਵਾਜ਼ ਆਈ ਵਾਜ਼ ਆ ਰੀ ਐ ਜੀ ਵਾਜ਼ ਆ ਰੀ ਏ? ਹਾਂਜੀ ਮੈਂ ਸੋਚ ਰੀ ਤੁਸੀਂ ਕੀ ਸੋਚਿਆ ਫਿਰ ਅਗਲੇ ਪੰਜ ਸਾਲ ਤੇ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਣਾ ਚਾਦੇ ਓ?
ਬਾ ਦੇਖੋ ਜੀ ਐਵੇਂ ਆਗਿਆ ਕਿ ਮਤਲਬ ਆਪਣੇ ਆਪ ਨੂੰ ਅਸੀਂ ਸਕਸੈਸਫੁਲ ਵੇਖਣਾ ਚਾਨੇ ਆ ਕਿ ਘਰ ਦਿਆਂ ਨੇ ਜਿਹੜੇ ਸਪਨੇ ਨੇ ਸ ਓ ਪੂਰੇ ਕਰਨੇ ਚਾਨੇ ਆ।
ਹਾਂਜੀ-ਹਾਂਜੀ
ਹੋਰ ਜੇੜੇ ਮਤਲਬ ਕਰਦਿਆਂ ਨੇ ਮਤਲਬ ਸਾਡਿਆਂ ਤੋਂ ਉਮੀਦਾਂ ਲਾਈਆਂ ਹੋਈਆਂ ਨੇ ਓਨਾਂ ਨੂੰ ਪੂਰੇ ਕਰਨਾ ਚਾਨੇ ਆ। ਚਾਹੇ ਜਿਵੇਂ ਜੀ ਉਮੀਦ ਹੋਏ ਮਤਲਬ ਇੱਕ ਹ
ਹਾਂਜੀ ਹਾਂਜੀ ਇਹ ਤੇ ਵਧੀਆ ਗੱਲ ਹੈ ਹੁਣ ਵੀ ਚਾਹੀਦਾ। ਇਹ ਤੇ ਸਾਰਿਆਂ ਦੇ ਮਨ ਚ ਹੋਣਾ ਚਾਹੀਦਾ ਕਿ ਮਕਾਨ ਹੋਵੇ ਵਧੀਆ ਜਿਹਾ। ਬਸ ਸਾਡਾ ਵੀ ਆਈ ਪਲੈਨ ਆਈ ਨੇ ਕਿ ਫਿਊਚਰ ਜੀ ਬਸ ਵਧੀਆ ਮਕਾਨ ਹੋਏ ਘਰ ਚੀ ਦੀ ਮੇਨ ਗੱਲ ਆਉਂਦੀ ਹ
ਹਾਂਜੀ ਮਤਲਬ ਓਹੀ ਹੋਏ ਨਾ ਕੀ ਬੰਦਾ ਬੰਦੇ ਨੂੰ ਅੱਗੇ ਜਾ ਕੇ ਕਿਸੇ ਸੀ ਫੈਮਿਲੀ ਨੇ ਜਿਵੇਂ ਆ ਸਾਨੂੰ ਹਜੇ ਕਿਸੀ ਚੀਜ਼ ਦੀ ਕਮੀ ਨੀ ਹੋਣ ਦਿੱਤੀ ਅਸੀਂ ਵੀ ਸੋਚਨੇ ਆਂ ਕਿ ਅਸੀਂ ਵੀ ਓਨਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਣ ਦਈਏ।
ਹਾਂਜੀ-ਹਾਂਜੀ ਬਾਕੀ ਦੇਖੋ ਮੈਂ ਤਾਂ ਐ ਈ ਚਾਨਾ ਕੀ ਅਗਲੇ ਪੰਜ ਸਾਲ ਵਿੱਚ ਮੈਂ ਤਰੱਕੀ ਬੜੀ ਕਰਾਂ। ਇੱਕ ਦੋ ਕੰਪਨੀਆਂ ਖੋਲ ਲਾ। ਬਸ ਐ ਈ ਚਾਨਾ ਮੈਂ ਤੇ ਵੱਡਾ ਆਦਮੀ ਬਣਨਾ ਚਾਨੇ ਆਂ। ਦੇਖੋ ਘਰਦਿਆਂ ਸਪਨਾ ਵੀ ਆਈ ਸੀਗੀ ਵੱਡਾ ਜ
ਬਿਲਕੁੱਲ ਜੀ ਬਿਲਕੁੱਲ ਦੇਖੋ ਸਾਰਿਆਂ ਦੇ ਆਈ ਸਪਨੇ ਹੁੰਦੇ ਨੇ। ਕੀ ਬੰਦਾ ਵੱਡਾ ਆਦਮੀ ਬਣੇ।
ਹਾਂਜੀ-ਹਾਂਜੀ
ਬੰਦਾ ਅਪਣਾ ਐਡੀ ਕਮਾਈ ਕਰੇ ਕਿ ਬੰਦਾ ਕਿਸੇ ਚੀਜ਼ ਦੀ ਕਮੀ ਨਾ ਛੱਡੇ ਘਰਦਿਆਂ ਨੂੰ। ਕਿਉਂਕਿ ਬੰਦੇ ਨੇ ਅੱਗੇ ਜਾ ਕੇ ਵਿਆਹ ਕਰਨਾ ਐ ਬੱਚੇ ਕਰਨੇ ਨੇ ਤੇ ਜਿਵੇਂ ਓਨੀ ਐ ਵੇਖਿਆ ਕਿ ਔਦੇ ਪੇਰੈਂਟਸ ਨੇ ਔਨੂੰ ਪੂਰਾ ਸਪੋਰਟ ਦਿੱਤਾ ਐ। ਔਨੇ ਨੇ ਕਦੇ ਔਨਾਂ ਨੂੰ ਮਨਾ ਨੀ ਕੀਤਾ ਖਰਚਾ ਬਸ ਔ ਵੀ ਐਹੀ ਚਾਹੁੰਦੇ ਨੇ ਕਿ ਅੱਗੇ ਜਾ ਕੇ ਓ ਵੀ ਕਿਸੇ ਨੂੰ ਮਨਾ ਨਾ ਕਰਨ ਨਾ ਹੀ ਮਤਲਬ ਕਿਸੇ ਨੂੰ ਕਹਿਣ ਕਿ ਬਈ ਸਾਡੇ ਕੋਲ ਹਜੇ ਪੈਸੇ ਨੀ ਹੈਗੇ ਮਤਲਬ ਪੈਸੇ ਦੀ ਕਮੀ ਨਾ ਹੁੰਦੀ। ਕਿਸੇ ਵੀ ਚੀਜ਼ ਦੀ।
ਹਾਂਜੀ ਹਾਂਜੀ। ਮ ਮੈਂ ਤੇ ਵੇਹਲਾ ਬੈਠਾ। ਮੈਂ ਕਿਹਾ ਚਲੋ ਫੋਨ ਕਰ ਲੈਨਾ ਕਿਸੀ ਵੀਰ ਨੂੰ।
ਹੁਂ ਹਾਂਜੀ। ਦੇਖੋ ਵੀਰੇ ਦੇਖੋ ਬਚਪਨ ਤੋਂ ਤੇ ਸਾਡਾ ਐ ਈ ਗੋਲ ਹੁੰਦਾ ਹਰੇਕ ਬੱਚੇ ਦਾ ਕ੍ਰਿਕੇਟਰ ਬਣਨ ਦਾ ਗੋਲ ਹੁੰਦਾ ਐ।
ਹਾਂਜੀ ਹਾਂਜੀ ਓ ਗੱਲ ਤਾਂ ਹੈਗੀ ਹੈ ਹਰ ਇੰਡੀਅਨ ਦਾ ਹੁੰਦਾ ਐ ਤੇ।
ਹਾਂਜੀ ਬਸ ਐਹੀ ਹੈਗਾ ਨਾ ਕਿ ਬਸ ਫੇਰ ਓਸ ਤੋਂ ਬਾਦ ਜਿਵੇਂ ਜਿਵੇਂ ਬੰਦਾ ਵੱਡਾ ਹੁੰਦਾ ਜਾਂਦਾ ਐ। ਉਹਨਾਂ ਨੂੰ ਵੀ ਲਾਈਵ ਹੋ ਜਾਂਦਾ ਕਿ ਬਈ ਬਹੁਤ ਜਿਆਦਾ ਮੁਸ਼ਕਿਲ ਚੀਜ਼ ਹੈ ਕਿਉਂਕਿ ਸਭ ਤੋਂ ਜਿਆਦਾ ਕੰਪਟੀਸ਼ਨ ਹੈਗਾ
ਤੇ ਫੇਰ ਬੰਦਾ ਓ ਚੀਜ਼ ਆਪਣੇ ਮਾਇੰਡ ਤੋਂ ਕੱਢ ਦਿੰਦਾ ਕੀ ਹਾਂ ਬਈ ਐ ਚੀਜ਼ ਪੋਸੀਬਲ ਨਈ ਐ ਫਿਰ ਬੰਦਾ ਆਪਣੇ ਅੱਗੇ ਫਿਊਚਰ ਕੰਮ ਕਰਨ ਲੱਗ ਜਾਂਦਾ ਜਿਵੇਂ ਪੜ੍ਹਾਈ ਕਰਦਾ ਦਸਵੀਂ ਬਾਰਵੀਂ ਵਧੀਆ ਕੱਢਦੈ। ਤੋਂ ਬਾਅਦ ਅਗੇ ਵਧੀਆ ਕੋਲੇਜ ਵੇਖਦਾ ਐ ਵਧੀਆ ਕੋਰਸ ਲੈਂਦਾ ਜਿ ਜਿਦੇ ਕਰਕੇ ਔਨੂੰ ਅੱਗੇ ਮਤਲਬ ਵਧੀਆ ਨੌਕਰੀ ਮਿਲੇ ਵਧੀਆ ਇੰਟਰਨਸ਼ਿਪ ਮਿਲੇ। ਤੇ ਵਧੀਆ ਪੈਕੇਜ ਦੀ ਨੌਕਰੀ ਮਿਲੇ ਜਿਦੇ ਤੋਂ ਅੱਗੇ ਔਦਾ ਫਿਊਚਰ ਬ੍ਰਾਈਟ ਹੋਏ। ਬਸ ਐਈ ਹੈ ਕਦੇ ਕਿਉਂਕਿ ਅੱਗੇ ਕੋਈ ਬੱਚਾ ਨੀ ਚਾਹੁੰਦਾ ਕਿ ਔ ਅਪਣੇ ਘਰਦਿਆਂ ਨੂੰ ਨਿਰਾਸ਼ਾ ਕਰੇ। ਪੈਸੇ ਦੇ ਮਾਮਲੇ ਚ ਕਿਉਂਕਿ ਜਦ ਤੱਕ ਮੁੰਡੇਆਂ ਦਾ ਟੈਮ ਹੁੰਦਾ ਦੇਖੋ ਜਦ ਤੱਕ ਮੁੰਡਾ ਕਮਾਂਦਾ ਨੀ ਓ ਕਿਸੀ ਮਤਲਬ ਦਾ ਨੀ ਹੁੰਦਾ।
ਹਾਂਜੀ ਹਾਂਜੀ ਐ ਗੱਲ ਤਾਂ ਹੈ ਤਾਡੀ।
ਤੁਸੀ ਕਿੱਧਰ ਕੀ ਕਰਨਾ ਚਾਹੁੰਦੇ ਹੋ ਤੁਹਾਡੇ ਕੀ ਫਯੂਚਰ ਗੋਲਸ ਨੇ?
ਮੇਰਾ ਤੇ ਐਈ ਐ ਜੀ ਦੇਖੋ ਸਰਕਾਰੀ ਨੌਕਰੀ ਮਿਲੇ ਬਸ ਲਾਈਫ ਸੈਟ ਹੋ ਜੇ। ਪੈਸੇ ਜਿੰਨੇ ਜਾਦਾ ਤੋਂ ਜਿਦਾ ਪੈਸੇ ਕਮਾਈਏ ਘਰ ਦੇ ਨੁ ਐਸ਼ ਕਰਾਈਏ। ਬਸ ਐਈ ਏਮ ਹੈਗੇ ਨੇ ਫਿਊਚਰ ਦੇ। ਵੱਡਾ ਆਦਮੀ ਬਣਨਾ ਐ ਬਸ ਦੇਖੋ, ਬਸ ਸਭ ਤੋਂ ਮੇਨ ਗੱਲ ਤੇ ਐ ਹੁੰਦੀ ਜੀ ਕ ਛੱਤ ਹੋਣੀ ਚਾਹੀਦੀ ਹੈ ਇੱਕ। ਘਰ ਬਸ ਹੋਣਾ ਅਪਣਾ ਘਰ ਹੋਣਾ ਚਾਹੀਦਾ ਵੱਡਾ ਜਾ।
ਘਰ ਤੇ ਹੋਣਾ ਹੀ ਚਾਹੀਦਾ ਹੈ। ਬੱਚੇਆਂ ਨੂੰ ਦੇਖੋ ਜੀ ਅਜ ਕੱਲ ਫੋਨ ਲਗ ਪਏ ਨੇ। ਹਾਂ ਜੇੜੇ ਮਤਲਬ ਦੇਖੋ ਮੇਨ ਤੁਸੀ ਹੁਣ ਏਸ ਟੈਮ ਐ ਕਰੋ ਤੁਸੀ ਅਪਣੀ ਪੜਾਈ ਤੇ ਧਿਆਨ ਦੋ। ਜਿਵੇਂ ਤੁਸੀ ਮਤਲਬ ਤੁਸੀ ਕਿਹਾ ਵੇ ਤੁਹਾਨੂੰ ਸਰਕਾਰੀ ਨੌਕਰੀ ਚਾਹੀਦੀ ਹੈ ਤੇ ਤੁਸੀ ਪੜ੍ਹਾਈ ਤੇ ਧਿਆਨ ਦੋ ਤੁਸੀ ਫਾਰਮ ਵਗੈਰਾ ਭਰੋ ਜਿਨੇ ਹੋ ਸਕਣ।
ਹਾਂਜੀ ਹਾਂਜੀ ਓਹ ਗੱਲ ਤੇ ਹੈ ਜੀ ਤਾਡੀ। ਤਾਡਾ ਕੋਈ ਏਮ ਹੋਏ ਸਰਕਾਰੀ ਨੌਕਰੀ ਯਾ ਪ੍ਰਾਈਵੇਟ ਜੋ ਵੀ ਕਰਨੀ।
ਬ ਦੇਖੋ ਜੀ ਸਾਡੀ ਹੁਣ ਤੇ ਏਨੀ ਉਮਰ ਹੋ ਗਈ ਏ ਕਿ ਮਤਲਬ ਅਸੀ ਹੁਣ ਫਾਰਮ ਭਰਨ ਜੋਗੇ ਨੀ ਰਹਿ ਗਏ ਸਾਡੇ ਪਤਾ ਨੀ ਆਉਣਾ ਦੇਖੋ ਪਿੱਛੇ ਤੁਹਾਨੂੰ ਆਵਾਜ਼ ਆਰੀ ਹੋਣੀ। ਰੋ ਰਿਆ ਦੀ ਮੰਮੀ ਚੁਪ ਕਰਾ ਰੀ ਏਨੂੰ।
ਹਾਂ ਆਵਾਜ਼ ਤੇ ਆਂਦੀ ਪਈ ਸੀ ਏਦੇ ਚ
ਬ ਜੀ ਦੇਖੋ ਏਂਵੇ ਈ ਹੁੰਦਾ ਏ ਫੇਰ ਮਤਲਬ ਬੱਚੇਆਂ ਦਾ ਸਾਮਣਾ ਹੁੰਦਾ ਮਤਲਬ ਐ ਹੈਗਾ ਦੇਖੋ ਵਾ ਬੱਚੇ ਨੂੰ ਕੁਛ ਰੱਖਣ ਦੋ
ਮੇਨ ਤਾਂ ਐਈਓ ਲੱਗੇਆ ਜੀ ਬਸ ਬੱਚੇਆਂ ਨੂੰ ਖੁਸ਼ ਰੱਖੀਏ ਘਰ ਦੇਆਂ ਨੂੰ ਖੁਸ਼ ਰੱਖੀਏ ਘਰਦੇਆਂ ਦੀ ਬਸ ਹਜੇ ਤੱਕ ਐਵੇਂ ਕੁੱਝ ਨੀ ਹੋਇਆ ਕਿ ਕੋਈ ਕਮੀ ਆਈ ਹੋਵੇ ਬਸ ਬੱਚੇ ਵੀ ਕੁਛ ਨਹੀਂ।
ਵਾਈਫ ਵੀ ਖੁਸ਼ ਪਿਆਰਾ ਜ ਆਪਣਾ ਇੱਕ ਵਧੀਆ ਛੋਟਾ ਜਿਹਾ ਆਪਣਾ ਬਸ ਬਸ ਇਹਨੂੰ ਬੜਾ ਕਰਨਾ ਚਾਨੇ ਆ। ਛੋਟੋ ਭਰਾ ਦਾ ਵਿਆਹ ਕਰਨਾ ਹਜੇ। ਕੰਮ ਦੇਖਣਾ।
ਹਾਂਜੀ ਹਾਂਜੀ। ਬਾਕੀ ਐ ਜੀ ਫਿਊਚਰ ਤੇ ਦੇਖੋ ਕਿਸੇ ਨੂੰ ਪਤਾ ਤਾਂ ਹੈ ਨੀ ਕੀ ਹੋਣਾ ਫਿਊਚਰ 'ਚ।
ਤੇ ਔਈ ਫਿਊਚਰ ਦੇ ਕੰਮ ਆਣੇ ਨੇ ਤਾਡੇ।
ਹਾਂਜੀ ਫਿਊਚਰ ਤੇ ਦੇਖੋ ਮੈਨ ਤਾਨ ਦਸ ਦਾ ਦੇਖੋ ਜਬ ਤਕ ਤੁਸੀ ਮੇਹਨਤ ਨੀ ਕਰੋਗੇ ਤਾਂ ਤਕ ਤਾਡਾ
ਹਾਂਜੀ,
ਬਾਕੀ ਦੇ ਇੱਕੋ ਫਿਊਚਰ ਇਸ 'ਤੇ ਐ ਕਿ ਜਿੰਨੇ ਜ਼ਿਆਦਾ ਪੈਸੇ ਕਮਾਓਗੇ ਤੁਹਾਡੇ ਵਾਸਤੇ ਈ ਬੈਨੀਫਿਟ। ਹੋਏਗਾ। ਤੁਹਾਡੇ ਆਣ ਵਾਲੇ ਟੀ ਡੀ ਐੱਸ 'ਤੇ ਬੈਨੀਫਿਟ ਹੋਏਗਾ।
ਹਾਂਜੀ,
ਤੁਹਾਡੇ ਕੋਈ ਏਮ ਉਮ ਹੋਏ ਕਿ ਤੁਹਾਡੇ ਮੁੰਡੇ ਨੂੰ ਕਿਹੜੀ ਸਰਕਾਰੀ ਨੌਕਰੀ ਦਿਵਾਣੀ ਐ ਪ੍ਰਾਈਵੇਟ ਜੋਬ ਦਿਵਾਣੀ ਐ। ਸਟਾਰਟਿੰਗ 'ਚ ਦੇਖੋ ਜੀ ਫਾਰਮ ਫੂਰਏਮ ਫਾਰਮ ਭਰਵਾਣੇ ਸ਼ੁਰੂ ਕਰਦੇ ਨਾ ਉਹਦੇ ਕੋਲੋਂ ਅੱਗੇ ਜਾ ਕੇ ਕੰਮ ਕੁਮ ਵੜੇ ਆਂਦੇ ਨੇ ਆ ਸਰਕਾਰੀ ਫਾਰਮ।
ਬਿਲਕੁਲ, ਠੀਕ ਕਹਿ ਰਹੇ ਓ ਜੀ ਤੁਸੀਂ।
ਹੈਲੋ,
ਹਾਂਜੀ ਹਾਂਜੀ, ਹਾਂਜੀ ਆ ਰਹੀ ਆਵਾਜ਼।
ਹਾਂ, ਆਵਾਜ਼ ਨਹੀਂ ਆਈ ਸੀ ਵਿੱਚ ਤਾਂ ਸਿਗਨਲ ਚਲਾ ਗਿਆ ਹੋਣਾ।
ਨਹੀਂ ਨਹੀਂ, ਨਹੀਂ ਮੇਰਾ ਮੈਂ ਤਾਂਹਿੰਦਾ ਸੀ ਮੈਂ ਪਤਾ ਇਹੀ ਕਹਿ ਰਿਹਾ ਸੀ ਜਿਵੇਂ ਤੁਸੀਂ ਕਹਿ ਤੁਸੀਂ ਸਰਕਾਰੀ ਨੌਕਰੀ ਦੇੇਖ ਰਹੇ ਓ। ਤੇ ਤੁਸੀਂ ਜਿੰਨੇ ਹੋ ਸਕਦੇ ਹਰੇਕ ਨੂੰ ਸਰਕਾਰੀ ਨੌਕਰੀ ਦੇ ਫਾਰਮ ਭਰੋ। ਪੜ੍ਹਾਈ ਤੇ ਧਿਆਨ ਤੋਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਇਹ ਮਤਲਬ ਤੁਸੀਂ ਫਿਜ਼ਕਲ ਐਕਟੀਵਿਟੀ ਕਰੋ। ਉਹ ਕਿਹੜੇ ਫੋਨ ਨੇ ਫੋਨ ਨਾਲ ਕੰਮ ਕਰੋ। ਫੋਨਾਂ ਨੂੰ ਬੰਦ ਕਰੋ।
ਵੈਸੇ ਤੁਸੀਂ ਕੀ ਕਰਦੇ ਪਏ ਓ ਅੱਜ ਕੱਲ੍ਹ।
ਬਸ ਦੇਖੋ ਜੀ ਆਪਣੀ ਦੁਕਾਨ ਹੈਗੀ ਇਧਰ ਦੁਕਾਨ ਘਰ ਹੈਗੀ ਆ ਬਸ। ਕਦੇ ਦੁਕਾਨ ਦੇ ਅੰਦਰ ਕਦੇ ਕਦੀ ਘਰ। ਚਲੇ ਜਾਣੇ ਆ ਇਸ ਟਮ ਮਤਲਬ ਰੋਟੀ ਦਾ ਟਾਈਮ ਸੀ ਤੇ ਥੋੜ੍ਹੀ ਰੋਟੀ ਖਾਣ ਆਇਆ ਸੀ ਘਰ ਗਿਆ ਸੀ ਬੱਚਾ ਨਾਲ ਲਿਆ ਵਾ ਦੁਕਾਨ ਤੇ। ਬੱਚਿਆਂ ਦਾ ਦੇਖੋ ਅੱਜ। ਮਾਇੰਡ ਖਰਾਬ ਹੋ ਰੱਖਿਆ ਕੁੱਝ ਨਾ ਕੁੱਝ ਬੋਲਦੇ ਹੀ ਰਹਿੰਦੇ ਨੇ ਕੱਢਦੇ ਰਹਿੰਦੇ ਨੇ। ਐ ਫੋਨਾਂ ਨੇ ਬਹੁਤ ਜ਼ਿਆਦਾ ਦਿਮਾਗ ਕਰ ਰੱਖਿਆ ਬੱਚਿਆਂ ਦਾ।
ਹਾਂਜੀ ਹਾਂਜੀ, ਉਹ ਗੱਲ ਤਾਂ ਹੈ ਜੀ।
ਬਸ ਦੇਖੋ ਜੀ ਵੇਚ ਦੇ ਆ ਬੱਚੇ ਸਾਡੇ ਤੇ ਵੀ ਸਾਡੇ ਵੀ ਬੱਚੇ ਨੇ ਇਹਨਾਂ ਨੂੰ ਵੀ ਦੇਖਣਾ ਏ ਅੱਗੇ ਮਤਲਬ ਵਾਈਫ ਵੀ ਜੋਬ ਕਰਦੀ ਐ ਸਾਰਿਆਂ ਮਤਲਬ ਸਾਰੇ ਮਤਲਬ ਪੰਜ ਸਾਲ ਛੇ ਸਾਲਾਂ ਤੱਕ ਅਸੀਂ ਵੀ ਚਾਂਦੇ ਆ ਕੀ ਅਸੀਂ ਜਿੰਨਾ ਸਾਡੇ ਕੋਲ ਐ ਉਸ ਚਾਰ ਪੰਜ ਗੁਣਾ ਜ਼ਿਆਦਾ ਹੀ ਹੋਏ ਭਗਵਾਨ ਸਾਰਿਆਂ ਦੇ। ਮੇਹਰ ਕਰੇ ਸਾਰਿਆਂ ਨੂੰ ਵਧੀਆ ਦੇ।
ਹਾਂਜੀ-ਹਾਂਜੀ,
ਤੁਸੀਂ ਆਪਣੇ ਆਪ ਨੂੰ ਕਿੱਧਰ ਵੇਖਦੇ ਹੋ, ਅਗਲੇ ਪੰਜ ਸਾਲਾਂ।
ਹੈਲੋ,
ਹਾਂਜੀ ਹਾਂਜੀ ਆ ਰਹੀ ਆਵਾਜ਼
ਹਾਂਜੀ-ਹਾਂਜੀ ਬੋਲੋ,
ਮੈਂ ਕਹਿ ਰਿਹਾ ਸੀ, ਤੁਸੀਂ ਆਪ ਆਪਣੇ ਆਪ ਨੂੰ ਅਗਲੇ ਪੰਜ ਸਾਲਾਂ ਚ ਕਿੱਧਰ ਵੇਖਦੇ ਹੋ।
ਮੈਂ ਤਾਂ ਦੇਖੋ, ਜੀ ਇਹ ਮੈਂ ਕਿਹਾ ਕਿ ਅਮੀਰ ਬੰਦਾ ਹੀ ਬਣਾ। ਅਗੇ ਪੰਜ ਸਾਲਾਂ ਵਿੱਚ ਅਤੇ ਮਿਹਨਤ ਬੜੀ ਕਰੋ। ਇੰਨੀ ਮਿਹਨਤ ਕਰੋ ਕਿ, ਆਣ ਵਾਲੀ ਪੀੜ੍ਹੀ ਬਹਿ ਕੇ ਖਾ ਸਕੇ।
ਤੇ ਦੇਖੋ ਕਹਿਣ ਵਾਲੀਆਂ ਗੱਲਾਂ ਹੁੰਦੀਆਂ, ਨੇ ਦੇਖੋ ਵੀਰ ਜੀ ਬਟ ਮਿਹਨਤ ਦੇ ਨਾਲ ਤੁਸੀਂ ਕੁੱਝ ਵੀ ਕਰਨਾ ਚਾਹੁੰਦੇ ਹੋ ਜਿਵੇਂ ਸ਼ੁਰੂਆਤ ਦੇਖੋ ਛੋਟੇ ਨਾਲ ਦਿੰਦੇ ਤੇ, ਤੁਸੀਂ ਕੀ ਕਰ ਰਹੇ ਹੋ ਜੇ ਸ਼ੁਰੂਆਤ ਕਰੋ ਤੁਸੀਂ?
ਹਲੇ ਦੇਖੋ ਬਾਰਵੀਂ ਕੰਪਲੀਟ ਹੋਈ ਸੀ ਉਹਨੇ ਸਰਕਾਰੀ ਫਾਰਮ ਭਰਿਆ ਇੱਕ ਨਿਕਲਿਆ ਸੀ। ਸਰਕਾਰੀ ਫਾਰਮ ਓ ਭਰਿਆ ਉਹਦੀ ਤਿਆਰੀ ਕਰਦੇ ਪਿਆ ਹਾਲੇ ਤੇ।
ਚਲੋ ਵਧੀਆ ਗੱਲ ਐ ਵੀਰੇ ਦੇਖੋ ਪੜ੍ਹਾਈ ਤੇ ਧਿਆਨ ਦਓ ਆਪਣੀ। ਹਾਂਜੀ, ਜਿੰਨੀ ਜ਼ਿਆਦਾ ਪੜ੍ਹਾਈ ਕਰੋਗੇ। ਓ ਨੇ ਜ਼ਿਆਦਾ ਤੁਸੀਂ ਵਧੀਆ। ਕਮਾਔਰਗੇ ਵਧੀਆ ਰਹੋਗੇ ਤੁਹਾਡੀ ਫੈਮਿਲੀ ਖੁਸ਼ ਰਹੇਗੀ ਤੁਹਾਨੂੰ। ਸਪੋਰਟ ਕਰੇਗੀ ਹੋਰ ਜਿਆਦਾਦਾ ਖਿਆਲ ਰੱਖੋ ਆਪਣਾ ਖਿਆਲ ਰੱਖੋ, ਪੜ੍ਹਾਈ ਤੇ ਧਿਆਨ ਦੋ ਫਿਜ਼ਕਲੀ ਫਿਟ ਰਹੋ ਰੱਬ ਕਰੇ ਤੁਹਾਡੇ ਮਹਿਰ ਹੋਏ। ਸਾਰਿਆਂ ਤੋਂ ਇਹ ਦੂ ਕਿ ਬਸ ਆਣ ਆਲੇ, ਟੈਮ ਵਿੱਚ ਸਕਸੈਸਫੁੱਲ ਹੋਏ ਸਾਰੇ।
ਹਾਂਜੀ, ਫਿਊਚਰ ਦੀ ਟਾਈਮ ਚ ਦੇਖੋ ਸਾਰਿਆਂ ਨੂੰ ਹੁੰਦੀ ਅੱਜ ਕੱਲ੍ਹ
ਹਾਂਜੀ ਦੇਖੋ ਟੈਂ
ਜੇ ਤੁਸੀਂ ਹੁਣ ਆਪਣਾ ਹੁਣੇ ਸੋਚੋਗੇ, ਤਾਂ ਤੁਸੀਂ ਫਿਊਚਰ ਹੀ ਕੁਛ ਨਹੀਂ ਕਰ ਪਾਓਗੇ, ਜੇ ਪਹਿਲੀ ਫਿਊਚਰ ਦਾ ਸੋਚ ਚੋਗੇ ਅਤੇ ਤੁਸੀਂ ਕੁਛ ਬਣ ਵੀ ਪਾਓਗੇ।
ਠੀਕ ਹੈ, ਵੀਰੇ ਸਤਿ ਸ਼੍ਰੀ ਅਕਾਲ।
ਠੀਕ ਹੈ, ਵੀਰ ਜੀ ਸਤਿ ਸ਼੍ਰੀ ਅਕਾਲ।